ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹੋਨੀ
ਮੈਂ ਵਧੀਆ ਤੁਸੀਂ ਸੁਣਾਓ। ਬਸ ਬੈਠੇ ਦੇ ਸੀ ਮੈਂ ਕਿਹਾ ਭੈਣ ਜੀ ਨੂੰ ਫੋਨ ਕਰਾਂ ਕਾਫੀ ਟਾਈਮ ਹੋ ਗਿਆ ਗੱਲ ਹੋਈ ਨੀ।
ਅੱਛਾ ਚਲੋ ਵਧੀਆ ਕੀਤਾ ਫੋਨ ਕਰ ਲਿਆ। ਬਸ ਮੈਂ ਵੀ ਬਿਜ਼ੀ ਰਹਿੰਦੀ ਹਾਂ ਅੱਜਕੱਲ ਨਾ ਕੰਮਾਂ ਚ।
ਅੱਛਾ ਅੱਛਾ। ਹਾਂ ਕੰਮ ਤਾਂ ਬਹੁਤ ਨੇ ਬਸ ਹੁਣ। ਕੀ ਕਰੇ ਬੰਦਾ।
ਮੇਰੀ ਮੰਮੀ ਕਾਮ ਨੀ ਕਰਦੀ ਨਾ ਜਰਾ ਜਾ ਵੀ। ਮੇਰੇ ਤੇ ਸਟਿਆ ਦਾ ਸਾਰਾ ਕੰਮ ਬਸ ਪਤਾ ਨੀ ਕਿਉਂ ਨੀ ਕਰਦੀ ਕੰਮ? ਉਹੀ ਉਹ ਬਸ ਤਾਂਹੀ ਫੇਰ ਕੀ ਕਰ ਕੀ ਕਹਿ ਸਕਦੇ ਹੁਣ ਕਿਸੇ ਨੂੰ?
ਤੇ ਉੱਤੇ ਨਹੀਂ ਸੱਟਣਾ ਚਾਹੀਦਾ।
ਕੋਈ ਫਿਰ ਹੋਰ ਜੋਬ ਵਗੈਰਾ ਕਰਦੀ ਹੋਣੀ ਨਾ ਤੁਹਾਡੀ ਮੰਮੀ?
ਕੋਈ ਕੰਮ ਨੀ ਕਰਦੀ ਘਰ ਵਿਹਲੀ ਬੈਠੀ ਰਹਿੰਦੀ। ਫੋਨ ਚਲਾਏਗੀ ਬਸ
ਤੁਹਾਡੀ ਮੰਮੀ ਟੇਲਰ ਐ ਮੈਂ ਸੁਣਿਆ।
ਟੇਲਰ ਟੇਲਰ ਕੰਮ ਹੋਏਗਾ
ਨਹੀਂ ਨਹੀਂ ਉਹ ਉਹ ਵੀ ਤਾਂ ਕੰਮ ਹੁੰਦਾ ਨਾ ਵੇਖੋ ਬੇਟਾ ਕੰਮ ਤਾਂ ਕਾਮ ਹੀ ਹੁੰਦਾ।
ਹੁਣ ਵੇਖੋ ਜਿਵੇਂ ਕੰਮ ਆਇਆ ਹੀ ਨਹੀਂ ਵੇਖੋ ਹੁਣ।
ਹੂੰ।
ਨਹੀਂ ਆਇਆ ਨਾ ਕੰਮ ਹੁਣ? ਤੇ ਹੁਣ ਕੀ ਮਤਲਬ ਵਿਹਲੇ ਬੈਣ ਦਾ।
ਨਹੀਂ, ਮੇਰੀ ਥੋੜੇ ਟਾਈਮ ਪਹਿਲੇ ਤੁਹਾਡੀ ਮੰਮੀ ਨਾਲ ਗੱਲ ਹੋਈ ਸੀ ਕਹਿੰਦੇ ਸੀ ਮੇਰੇ ਕੋਲ ਕੰਮ ਬਹੁਤ ਆ ਤੇ ਮੈਂ
ਉਹ ਐਵੀ ਕਹਿੰਦੇ ਉਹ ਐ ਵੀਂ ਕਹਿੰਦੇ ਨੇ ਬਈ ਮੇਰਾ ਕੰਮ ਵਧੇ ਹਾਂ ਹੂੰ ਸਾਨੂੰ ਨੀ ਪਤਾ ਨਾ ਰੋਟੀ ਸਬਜ਼ੀ ਸਪਾਈ ਵੀ ਮੇਰੇ ਤੇ ਸੱਟੀ ਦਈ ਕੱਪੜੇ ਵੀ ਮੈਂ ਧੋਆ ਫਿਰ ਨਾ ਧੋ ਮੂੰਹ
ਅੱਛਾ।
ਹੋਰ।
ਚਲੋ ਕੋਈ ਗੱਲ ਨੀ ਬੇਟੇ ਕੋਈ ਗੱਲ ਨੀ ਕੁੱਛ ਨੀ ਹੁੰਦਾ ਫੇਰ ਇਹ ਵੀ ਕੋਈ ਓ ਹੁੰਦਾ ਤੁਹਾਡੇ ਭਲੇ ਵਸਤੇ ਹੀ ਕਰਦੇ ਹੋਣਗੇ ਓ ਵੀ
ਕੀ ਸਵਾਹ ਭਲੇ ਨੇ ਕਹਿਣ ਕੰਮ ਕਰਨਾ ਅੱਗੇ ਫੇਰ ਇੱਥੇ ਕਿਉਂ ਕਰਾਂਦੇ ਫੇਰ ਕੰਮ
ਹਾਂਜੀ
ਮੈਂ ਕਿਹਾ ਉਂਜ ਕਹਿੰਦੇ ਨੇ ਕੰਮ ਕਰਨਾ ਕੰਮ ਕਰਨਾ ਫੇਰ ਇੱਥੇ ਕਿਉਂ ਕਰਾਉਂਦੇ ਪਏ ਨੇ ਇੱਥੇ ਫਿਰ ਸਗੋਂ ਆਰਾਮ ਕਰਨ ਦੋ ਆਰਾਮ ਨਾ ਬੰਦੇ ਨੂੰ
ਅੱਛਾ।
ਨਹੀਂ।
ਨਹੀਂ ਕੰਮ ਆਪਣੀ ਜਗ੍ਹਾ ਤੇ ਵੇ ਉਹਨਾਂ ਦਾ ਆਪਣੀ ਜਗ੍ਹਾ ਤੇ ਕੰਮ ਐ ਤੁਹਾਡਾ ਆਪਣੀ ਜਗ੍ਹਾ ਤੇ ਕੰਮ ਐ
ਕੋਈ ਕੰਮ ਨੀ ਉਹਨਾਂ ਦਾ ਮੈਂ ਤੁਹਾਨੂੰ ਦੱਸਦੀ ਪਈ ਮੈਂ ਰਹਿਨੀ ਆ ਘਰ
ਅੱਛਾ।
ਸਾਰਾ ਦਿਨ ਵੇਹਲੇ ਬੈਠੇ ਰਹਿੰਦੇ ਨੇ ਕੀ ਕੰਮ ਹੁੰਦਾ ਬੰਦੇ ਦਾ ਦੱਸੋ
ਐਵੇਂ ਕਹਿਣਾ ਨੀ ਚਾਹੀਦਾ ਪਰ ਤੇ
ਕਹਿਣਾ ਤਾਂ ਨੀ ਚਾਹੀਦਾ ਮੈਨੂੰ ਪਤਾ ਪਰ ਜਦੋਂ ਬੰਦਾ ਅੱਕ ਜਾਂਦਾ ਨਾ ਫਿਰ ਬੰਦਾ ਕਹਿ ਦਿੰਦਾ ਹੁਣ ਵੇਖੋ ਤੁਹਾਡੇ ਨਾਲ ਤਾਂ ਚਲੋ ਦਿਲ ਦੀ ਗੱਲ ਬੰਦਾ ਕਰ ਲੈਂਦਾ ਤੁਸੀਂ ਅੱਗੇ ਨੀ ਕਰਦੇ ਮੈਨੂੰ ਪਤਾ ਗੱਲਾਂ
ਹੂੰ। ਚਲੋ ਫੇਰ ਵੀ ਐਵੇਂ ਨੀ ਬੋਲਣਾ ਕੋਈ ਗੱਲ ਨੀ ਨਹੀਂ ਕਰਦੇ ਤੇ
ਤੁਸੀਂ ਦਿੰਦੇ ਆਪਣੀ ਕੁੜੀ ਨੂੰ ਕੰਮ ਤੁਸੀਂ
ਨਹੀਂ ਕਰਦੀ ਏ ਮੇਰੀ ਗੁੱਡੀਆ ਵੀ ਕੰਮ ਲਿਮਿਟ ਦਾ ਕਰ ਦੀ ਏ ਐਨਾ ਨੀ ਕਰਦੀ ਉਹ ਜੋਬ ਕਰਦੀ ਏ ਨਾ ਚਲੀ ਜਾਂਦੀ ਏ। ਫੇਰ ਸ਼ਾਮੀ ਆਉਂਦੀ ਏ ਚੀਨੀ ਸੱਤ ਵਜੇ ਆਉਂਦੀ ਫੇਰ ਆ ਕੇ ਫੇਰ ਉਹ ਨੀ ਮੈਨੂੰ ਕੋਈ ਕੰਮ ਕਰਨ ਦੇਂਦੀ ਫੇਰ ਉਹ ਉਹੀ ਕਰਦੀ ਏ ਰਾਤ ਦਾ ਡਿਨਰ ਓਹੀ ਏ ਬਣਾਦੀ ਏ। ਮੈਂ ਤਾਂ ਬਸ ਸਵੇਰੇ ਵੇਖੋ ਨਾਸ਼ਤਾ ਹੀ ਬਣਾਣਾ ਵੇ। ਸਵੇਰੇ ਨਾਸ ਤਾ ਬਣਾਉਣਾ ਫੇਰ ਮੈਂ ਹੋਰ ਕੰਮ ਵੀ ਕਰਨੇ ਨੇ ਕਿੰਨੇ ਸਫ਼ਾਈ ਹੋ ਗਈ, ਭਾਂਡੇ ਹੋ ਗਏ। ਨਾ ਸਾਨੂੰ ਹੀ ਆਪੇ ਬਣਾ ਜਾਂਦੀ ਏ। ਨਹੀਂ ਕਈ ਵਾਰ ਆਪੇ ਬਣਾ ਜਾਂਦੀ ਕਈ ਵਾਰ ਬਣਾ ਦਿੰਦੀ ਆਂ ਮੈਂ ਹਾਂ ਵੇਖੋ ਉਹਨੂੰ ਪਤਾ ਮੇਰੀ ਮਾਂ ਕੋਲ ਹੁੰਦਾ ਨੀ ਉਹ ਮੈਂ ਵੀ ਠੀਕ ਨੀ ਰਹਿੰਦੀ। ਤੇ ਫੇਰ ਵੀ ਚਲ ਤਾਂ ਵੀ ਕਰਨਾ ਪੈਂਦਾ। ਕੰਮ ਚੱਲ ਕੋਈ ਨੀ
ਚਲੋ ਠੀਕ ਹੈ ਘ ਚਲੋ ਠੀਕ ਹੈ ਮੈਨੂੰ ਕੋਈ ਹੋ ਨਹੀਂ। ਮ ਕਰ ਦੇਵਾਂ ਫਿਰ ਜਦੋਂ ਕੰਮ ਕਰ ਦੇਵਾਂ ਨਾ ਫਿਰ ਬਾਅਦ 'ਚ ਆ ਕੇ ਕਹੈ ਗੀ ਕੀਤਾ ਕੀ ਏ ਤੂੰ ਸਾਰਾ ਦਿਨ ਬਸ ਫੇਰ ਬੜਾ ਗੁੱਸਾ ਚੜਦਾ।
ਆਹ ਚਲੋ ਕੋਈ ਨਹੀਂ ਫੇਰ ਵੀ ਐਵੇਂ ਨੀ ਬੋਲਣਾ ਚਾਹੀਦਾ ਤੁਹਾਡੀ ਮੰਮੀ ਨਾ ਮਾਂ ਦਾ ਇੱਕ ਆਲ ਇੰਡੀਆ।
ਹਾਂਜੀ ਉਹ ਤਾਂ ਹੈ ਵੇ, ਚਲੋ ਕੋਈ
ਹਾਂ, ਕੋਈ ਸਮਝੇ ਨਾ ਸਮਝੇ ਪਰ ਮਾਂ, ਮਾਂ ਹੀ ਹੁੰਦੀ ਐ। ਮਾਂ ਆਪਣੇ ਬੱਚਿਆਂ ਵਾਸਤੇ ਕੀ ਕੁਛ ਨੀ ਕਰਦੀ ਦੱਸੋ। ਮਾਂ ਆਪਣੇ ਬੱਚਿਆਂ ਵਾਸਤੇ ਸਾਰੀ ਦੁਨੀਆਂ ਨਾਲ ਲੜ ਪੈਂਦੀ ਹੈ।
ਹੁਨ ਮੈਂ, ਕਿੰਨੇ ਦਿਨ ਹੋਗੇ ਕਹਿੰਦੀ ਵੀ ਮੈਨੂੰ ਸੂਟ ਲੈਦੋ ਸੂਟ ਲੈਦੋ। ਲੇ ਕੇ ਹੀ ਨੀ ਦਿੰਦੀ।
ਕੋਈ ਨੀ ਮੈਂ ਲੈ ਦੱਨੀ ਹਾਂ, ਤੁਹਾਨੂੰ ਸੂਟ-ਸੂਟ। ਕਿ ਕਿਹੜੀ ਗੱਲ ਐ, ਚੱਲਣਾ ਤੁਸੀਂ ਮੇਰੇ ਨਾਲ ਮਾਰਕਿਟ ਚੱਲਣਾ।
ਨਹੀਂ ਮੈਂ ਉੱਥੇ ਤਾਂ ਆ ਨਹੀਂ ਸਕਦੀ ਸੂਟ ਮੈਂ ਆਪੇ ਲੈਲੇਗੀ, ਤੁਸੀਂ ਮੈਨੂੰ ਪੇਮੈਂਟ ਪਾ ਦੇਣਾ ਠੀਕ ਹੈ, ਤਿੰਨ ਹਜ਼ਾਰ ਰੁਪਏ
ਅੱਛਾ, ਕੋਈ ਨੀ ਪੇਮੈਂਟ ਪਾ ਦਾਂਗੀ। ਫੇਰ ਕੀ ਹੋ ਗਿਆ, ਹੋ ਨਹੀਂ ਮੇਰੇ ਨਾਲ ਹੀ ਚਲੋ ਨਾ ਪਤਾ ਲੱਗਿਆ, ਮੈ ਸੂਟ ਕਿਸ ਤਰ੍ਹਾਂ ਦਾ ਲਿਆ ਤੁਸੀਂ ਮੈਂ ਵੀ ਲੈਲਾਂਗੀ ਤੁਹਾਡੀ ਚਆਇਸ ਤਾਂ ਫਿਰ।
ਨਹੀਂ ਮੈਂ ਥੋਨੂੰ ਫੋਟੋ ਭੇਜ ਦਾਂਗੀ, ਨਾ ਮੈਂ ਉ
ਅੱਛਾ-ਅੱਛਾ ਇਨੇ ਬਿਜੀ ਰਹਿੰਦੇ ਔ। ਤੁਸੀ,
ਕੰਮ ਕਰਾਂ ਏਚ ਚੋਂ ਟਾਈਮ ਲੱਗੇ, ਤਾਂ ਨਿਕਲ ਨਾ ਕਿੱਥੇ ਬਾਹਰ ਤਹਾਨੂੰ ਨੇ ਕੀ ਕਿਹਾ ਮੈਨੂੰ ਟਾਈਮ ਹੀ ਨੀ ਦਿੰਦੀ ਜਰਾ ਜਾ ਵੀ
ਅੱਛਾ, ਤੇ ਫਿਰ ਤੁਸੀਂ ਆਪੇ ਵੀ ਤੇ ਫਿਰ ਲੈਣ ਜਾਓ, ਕਿਵੇਂ ਲਿਆਓਗੇ ਆਪੇ ਫ
ਉਹ ਤਾਂ ਫਿਰ ਮੈਂ ਔਨਲਾਈਨ ਸ਼ੋਪਿੰਗ ਕਰ ਲਾਂਗੀ, ਨਾ ਹੁਣ ਮੈਂ ਕੋ ਕੁਛ ਨਾ ਕੁਛ ਤਾਂ ਬ
ਔਨਲਾਈਨ-ਔਨਲਾਈਨ ਕਿੱਥੋਂ ਕਰਦੇ ਹੋ ਸ਼ੋਪਿੰਗ, ਮੈਂ ਵੀ ਲੈਲਾਂਗੀ ਔਨਲਾਈਨ ਬੜਾ ਸੁਣਿਆ ਔਨਲਾਈਨ ਬਾਰੇ
ਨਹੀਂ ਬਸ ਔਨਲਾਨ
ਹ ਬੜਾ ਵਧੀਆ ਮਿਲਦਾ ਹੈ, ਔਨਲਾਈਨ
ਹਾਂ ਵਧੀਆ ਮਿਲਦਾ ਕੱਪੜਾ, ਬਾਕੀ ਆਪਣੀ-ਆਪਣੀ ਚੁਆਇਸ ਹੁੰਦੀ ਐ। ਹੇ ਕਿੱਥੋਂ ਲੈ ਰਹੇ ਹੋ ਕਿਹੜੀ ਤੋਂ ਲੈ ਰਹੇ ਹੋ। ਐ ਵੀ ਫਰਕ ਪੈਂਦਾ ਬਹੁਤ ਨਾ
ਅੱਛਾ-ਅੱਛਾ, ਨਹੀਂ ਤੁਸੀਂ ਮੰਗਵਾਓਗੇ ਔਨਲਾਈਨ ਫੇਰ ਮੇਰੇ ਉੱਥੋ ਮੰਗਵਾ ਲੇਨਾ
ਮੇਰਾ ਜਿਵੇਂ ਵੀ ਹੋਇਆ ਨਾ ਮੈਂ ਵੈਸੇ
ਹਾਂ ਤੁਸੀਂ ਮ ਸੂਟ ਮੰਗਵਾਓ ਤਾਂ ਔਨ ਲਾਈਨ ਵਧੀਆ ਤੇ ਮੈਂ ਤੁਹਾਨੂੰ ਪੇਮੈਂਟ ਕਰ ਕਰਦਾਗੀ ਹੋਰ ਕੀ
ਜ਼ਰੂਰ ਜ਼ਰੂਰ ਮੈਂ ਘ ਇਕੱਠੇ ਮੰਗਲਾਂਗੀ ਨਾ ਦੋ ਤੁਸੀਂ ਇੱ ਫਿਰ ਮੇਰੇ ਵੀ ਪੈਸੇ
ਮੇਰੇ ਬੱਚਿਆਂ ਜਾਂ ਤੁਹਾਡਾ ਕੋਈ ਫਰਕ ਥੋੜੀ ਹੈਗਾ
ਹਾਂ, ਉਹੀ ਤਾਂ ਹੀ ਵੇਖੋ ਮਤ ਤੁਹਾਨੂੰ ਗੱਲ ਕੀਤੀ ਐ। ਨਹੀਂ ਨਹੀਂ ਤਾਂ ਬੰਦਾ ਕਿਸੇ ਨੇ ਐਵੇਂ ਗਾਲ ਥੋੜੀ ਕਰਦਾ ਦੱਸੋ ਸ
ਨਹੀਂ ਨਹੀਂ, ਕੋਈ ਤੁਸੀਂ ਫਿਰ ਵੀ ਆਪਣੀ ਮੰਮੀ ਨੂੰ ਇਸ ਤਰ੍ਹਾਂ ਨੀ ਬੋਲਣਾ ਮਾਂ ਆਖਿਰ ਮਾਂ ਹੁੰਦੀ ਕੋਈ ਮਜਬੂਰੀ ਹੋਣੀ ਉਹਦੇ ਕੋਲ ਨਹੀਂ ਹੁੰਦਾ ਹੋਣਾ ਕੰਮ ਜਾਂ ਕੋਈ ਪ੍ਰੋਬਲਮ ਹੋਣੀ ਤੁਸੀਂ ਕਦੇ ਪੁੱਛਿਆ ਉਹਦੇ ਕੋਲ ਭ ਕੋਈ ਪ੍ਰੋਬਲਮ ਤਾਂ ਨਹੀਂ ਐ।
ਨਹੀਂ ਨਹੀਂ, ਕੋਈ ਪ੍ਰੋਬਲਮ ਨਹੀਂ ਹੈ, ਚੰਗੀ ਭਲੀ ਖਾਦੀ ਪੀਂਦੀ ਐ
ਖਾਣਾ ਪੀਣਾ ਤੇ ਹੁਣ ਅੱਜ ਕੱਲ ਇੱਕ
ਹਾਂਜੀ, ਬੜਾ ਸ਼ੋਰ ਆ ਰਿਹਾ ਤੁਹਾਡੇ ਪਿੱਛੇ।
ਉਹ ਮੇਰੀ ਛੋਟੀ ਕੁੜੀ ਐ ਟੀਵੀ ਲਗਾ ਲੈਂਦੀ ਆ ਮੈਂ ਬੜਾ ਮਨਾ ਕਰਨੀ ਆ ਬਈ ਓਹਨੇ
ਨਾ ਵੇਖਣ ਦਿਆ ਕਰੋ ਟੀਵੀ ਨਾ ਵੇਖਣ ਪਤਾ ਇੰਨਾ ਇੰਨਾ ਪਛ ਖਾਂਦੇ ਪਏ ਅੱਖਾਂ ਖ਼ਰਾਬ ਹੋ ਜਾਂਦੀਆਂ।
ਨਹੀਂ ਸਾਰਾ ਦਿਨ ਕੋਈ ਨਾ ਕੋਈ ਐਕਟੀਵਿਟੀ ਕਰਦੀ ਰਹਿੰਦੀ ਉਹ। ਬਸ ਉਹ ਹੁਣ ਥੋੜ੍ਹੀ ਦੇਰ ਚਲਾਏਗੀ ਫਿਰ ਉਸ ਤੋਂ ਬਾਅਦ ਸੋਜੇਗੀ ਹਾਂ।
ਕਿਹੜੀ ਕਲਾਸ ਵਿੱਚ ਗੁਡੀਆਂ ਤੁਹਾਡੀ।
ਗੁਡੀਆਂ ਮੇਰੀ ਹੈਗੀ ਥਰਡ ਕਲਾਸ ਚ
ਅੱਛਾ
ਹੂੰ।
ਹੋਰ ਦੱਸੋ।
ਹੋਰ ਬਸ
ਹਾਂ ਆਜੋ ਚੱਕਰ ਲਾ ਲੋ ਇੱਥੇ।
ਡਿਨਰ ਕਰ ਲਿਆ ਰਾਤ ਦਾ।
ਹਾਂ, ਬਸ ਬਣਾਉਦੀ ਪਈ ਹੁਣ ਮੈਂ ਤੁਹਾਨੂੰ ਕੀ ਕਹਿੰਦੀ ਪਈ ਬੇਲ ਹੀ ਨਹੀਂ ਮਿਲਦੀ ਮੈਨੂੰ ਘਰ ਅੱਛਾ। ਮੈਂ ਮਾਹ ਰਾਜਮ ਬਣਾਏ ਸੀ।
ਅੱਛਾ ਸਬਜ਼ੀਆਂ ਬੜੀਆਂ ਬਣਾ ਲੈਂਦੇ ਹੋ ਤੁਸੀਂ।
ਹਾਂ
ਅੱਛਾ। ਬਹੁਤ ਅੱਛੀ ਗੱਲ ਆ ਤਾਂ। ਮੇਰੀ ਗੁੜੀਆਂ ਨੂੰ ਵੀ ਕੁਝ ਸਿਖਾ ਉਹਨੂੰ ਨੀ ਕੁਛ ਆਂਦਾ।
ਤੁਸੀਂ ਕਿਉਂ ਐਨਾ ਸਾਰਾ ਕੰਮ ਕਰਦੇ ਤੁਹਾਡੀ ਕੁੜੀਆਂ
ਨਹੀਂ ਬਈ ਰਾਤੀ ਦਾ ਰਾਤੀ ਸੰਭਾਲ ਲੈਂਦੀ ਏ ਸਬਜ਼ੀ ਸੁਬਜੀ ਨਹੀਂ ਆਂਦੀ ਇਨੀ ਬਣਾਉਣੀ ਉਹਨੂੰ। ਫਿਰ ਲਾ ਲੇ। ਥੋੜੇ ਜਿਹੇ ਜਿਵੇਂ ਬਰਤਨ ਹੁੰਦੇ ਨੇ ਉਹ ਕਰਲੇ ਭਾਂਡੇ ਧੋਲੇ ਜਿਵੇਂ।
ਕੋਈ ਨੀ ਇੱਥੇ ਭੇਜ ਦਿ ਮੈਂ ਸਾਰਾ ਸਿਖਾਦਾਂਗੀ ਮੈਂ ਬੜੀ ਐਕਸਪਰਟ ਆ ਮੈਨੂੰ ਸਿਖਾਦਾਂਗੀ।
ਛੁੱਟੀਆਂ ਨੇ ਥੋੜਾ ਜਾ ਵੈਸੇ ਉਹਨੂੰ ਵੀ ਸਿਖਾ ਦੋ।
ਹਾਂ, ਮੈਂ ਕੋਈ ਨੀ ਮੈਂ ਸਿਖਾਦਾਂਗੀ ਤੁਹਾਡੀ ਕੁੜੀਆਂ ਨੂੰ ਮੈਂ ਤੁਹਾਨੂੰ ਕੀ ਦੱਸਦੀ ਜਿਵੇ ਮੈਨੂੰ ਟਾਈਮ ਹੀ ਨਹੀਂ ਹੁੰਦਾ ਘਰੋਂ ਬਾਹਰ ਨਿਕਲਣ ਦੇ।
ਨਹੀਂ ਨਹੀਂ ਨਹੀਂ ਮੈਂ ਲੈ ਚੱਲਣੀ ਆ ਚਲਾਓ ਅਸੀਂ। ਜਾਣਾ ਮਨਸੂਰੀ।
ਹਾਂ, ਚਲੋ ਚਲੀ ਤਾਂ ਮੈਂ ਜਵਾਂ ਪਿੱਛੋਂ ਕੰਮ ਕੌਣ ਦੇਖੇਗਾ ਮੇਰਾ।
ਕੋਈ ਨੀ ਅਸੀਂ ਤੁਹਾਡੇ ਮੰਮੀ ਨੂੰ ਨਾਲ ਲੈ ਜਾਗੇ ਤੁਹਾਡੇ ਮੰਮੀ
ਹਾਂ ਐ ਵੀ ਗੱਲ ਠੀਕ।
ਮੇਰੀ ਗੱਲ ਕਰਾਉਣਾ ਤੁਹਾਡੀ ਮਮੀ ਮੰਮੀ ਨੂੰ ਮੈਂ ਪੁੱਛਾਂਗੀ। ਕੀ ਗੱਲ ਬਈ ਸਾਰਾ ਕੰਮ ਕੁੜੀ ਤੇ ਹੀ
ਉਹੀਓ ਓ ਫਿਰ ਕੋਈ ਕੁਛ ਕਹੇਗਾ ਨਾ ਵੀ ਹਾਂ ਤੁਸੀਂ ਕੰਮ ਕੁੜੀ ਦਾ ਛੱਡਿਆ ਮਨਾ ਕਰ ਦੇਣਗੇ ਕਹਿਣਗੇ ਨਹੀਂ ਕੋਈ ਕੰਮ ਨੀ ਕਰਦੀ ਆ ਤਾਂ ਨਹੀਂ।
ਅੱਛਾ।
ਹਾਂ ਬਸ ਵਿਹਲੇ ਤਾਂ ਹੀ।
ਚਲੋ ਮੈਂ ਤੁਹਾਡੇ ਘਰ ਇਕ ਦਮ ਕਦੀ ਆਵਾਂਗੀ ਸਰਪ੍ਰਾਈਜ਼ ਦਹਾਂਗੀ।
ਹਾਂ, ਜ਼ਰੂਰ ਆਣਾ ਚਲੋ ਮੈਂ ਰੋ ਰੋਟੀ ਬਣਾਣ ਦੀ ਪਈ ਮੈਂ ਕਰਨੀ ਆ ਤੁਹਾਨੂੰ ਹੈਂ।
ਅੱਛਾ ਚਲੋ ਠੀਕ ਐ ਫੇਰ ਬੇਟਾ ਹੈ ਠੀਕ ਐ।
ਹਾਂਜੀ, ਠੀਕ ਐ ਸਤਿ ਸ੍ਰੀ ਅਕਾਲ